ਸਤਿ ਸ੍ਰੀ ਅਕਾਲ ਜੀ- ਹੋਰ ਕਿਵੇਂ ਮੈਮ ਤੁਸੀਂ, ਅਸੀਂ ਵੱਧੀਆ ਜੀ ਤੁਸੀਂ ਦੱਸੋ ਜੀ?
ਅਸੀਂ ਵੀ ਬੋਤ ਵੱਧੀਆ ਜੀ।
ਤੁਹਾਡੇ ਘਰ ਪਰਿਵਾਰ ਦੇ ਸਾਰੇ ਕਿਵੇਂ ਨੇ?
ਸਾਰੇ ਵੱਧੀਆ ਜੀ ਤੁਸੀਂ ਸੁਣਾਓ ਆਪਣੇ ਠੀਕ ਨੇ?
ਹਾਂਜੀ ਹਾਂ ਸਾਰੇ ਵੱਧੀਆ ਜੀ।
ਹੋਰ ਕੀ ਬਨਾਂ ਰਏ ਔ?
ਕੁਛ ਨੀ ਮੈਮ ਅਸੀਂ ਬਸ ਖਾਣਾ ਬਣਾ ਰਏ ਹੈਂਗੇ ਜੀ।
ਅੱਛਾ ਏਂਨੀ ਜਲਦੀ?
ਹਾਂਜੀ ਮੈਮ ਅਸੀਂ ਜਲਦੀ ਹੀ ਬਣਾਓਣੇ ਹੈਂਗੇ। ਹਾਂਜੀ ਹਾਂ ਕਿਓਕਿ ਫੇਰ ਅਸੀਂ ਸਵੇਰੇ ਹੀ ਖਾ ਲੈਂਨੇ ਹਾਂ ਰੋਟੀ ਦੁਪੈਰ ਦੀ ਦੁਪੈਰ ਟਾਈਮ ਖਾਂਨੇ ਹੈਂਗੇ-
ਅੱਛਾ ਦੁਪੈਰ ਦੀ ਅਲੱਗ ਬਣਾਨੇ ਓ?
ਹਾਂਜੀ-ਹਾ
ਹਾਂਜੀ, ਅਸੀਂ ਦਸ ਸਾਢੇ ਦੱਸ ਬਣਾਨੇ ਆ।
ਅੱਛਾ ਜੀ ਮੈਮ।
ਨਾ ਅਸੀਂ ਸੁਬਾ ਦੀ ਖਾਂਨੇ ਆ ਨਾ ਅਸੀਂ ਦ ਦੁਪੈਰ ਦੀ ਵਿੱਚੇ ਵਿਚਾਲੇ ਖਾਂਨੇ ਆ ਹਹ, ਹਾਂਜੀ ਹਾਂਜੀ।
ਕੈ ਜੀ-
ਹੋਰ ਸੁਣਾਓ?
ਹੋਰ ਮੈਂਮ? ਹਾਂਜੀ- ਹਾਂਜੀ ਮੈਮ ਵੱਧੀਆ ਜੀ। ਤੇ ਮੈਮ ਅੱਜ ਆਪਾਂ ਗੱਲ ਕਰਾਂਗੇ ਤਿਹਾਰਾਂ ਬਾਰੇ-
ਹਾਂਜੀ।
ਆਪਣੇ ਵੀ ਜੇੜਾ ਸਭ ਤੋਂ ਪ੍ਰਮੁੱਖ ਤਿਹਾਰ ਹੈ ਓ ਦੀਵਾਲੀ ਐ
ਦੀਵਾਲੀ ਹੈ ਹਾਂਜੀ।
ਇਹਨੂੰ ਆਪਣੇ ਪੰਜਾਬ ਦੇ ਵਿੱਚ ਵੀ ਲਾ ਲਓ ਵੱਡਾ ਤਿਉਹਾਰ ਮੰਨਿਆ ਜਾਂਦਾ ਹੈਗਾ।
ਹਾਂਜੀ ਵੱਡਾ ਤਿਉਹਾਰ ਦੀਵਾਲੀ ਹੈ।
ਹਾਂਜੀ ਹਾਂ ਮੈਮ। ਪਰ ਪੰਜਾਬ ਦੇ ਵਿੱਚ ਨੇ ਜਿਹੜੇ ਹੋਰ ਵੀ ਬਹੁਤ ਜ਼ਿਆਦਾ ਤਿਉਹਾਰ ਨੇ ਗੇ ਆਉਂਦੇ ਨੇ
ਹਾਂਜੀ।
ਪਰ ਜਿਹੜਾ ਦੀਵਾਲੀ ਹੈ ਉਹ ਸਭ ਤੋਂ ਆਪਣਾ ਮੁੱਖ ਤਿਉਹਾਰ ਹੈਗਾ।
ਹਾਂਜੀ।
ਕਿਉਂਕਿ ਏ ਕਦੋਂ ਆਂਦਾ ਕਿ ਅਕਤੂਬਰ -ਨਵੰਬਰ ਦੇ ਮਹੀਨੇ ਦੇ ਵਿੱਚ ਹੀ ਮਨਾਇਆ ਜਾਂਦਾ ਹੈਗਾ।
ਹਾਂਜੀ ਨਵੰਬਰ, ਅਕਤੂਬਰ ਦੇ ਲਾਸਟ ਚ।
ਹਾਂਜੀ ਹਾਂ। ਕਿਉਂਕਿ ਉਸ ਸਮੇਂ ਜਿਹੜੇ ਲੋਕ ਨੇ, ਉਹ ਸਾਰੇ ਫ੍ਰਰੀ ਹੁੰਦੇ ਰਹੇਗੇ।
ਹਾਂਜੀ ਹਾਂ।
ਕਿਉਂਕਿ ਉਹਨਾ ਨੂੰ ਉਸ ਟਾਈਮ ਕੋਈ ਵੀ ਕੰਮ ਕਾਰ ਨੀ ਹੁੰਦਾ ਹੈਗਾ।
ਤੁਸੀਂ ਪਿੰਡ ਚ ਹੋ ਮੈਮ।
ਹਾਂਜੀ-ਹਾਂਜੀ ਅਸੀਂ ਪਿੰਡ ਦੇ ਵਿੱਚੋਂ ਹੀ ਹਾਂ। ਸਾਡੇ ਵੀ ਤਿਉਹਾਰ ਹੈ ਜਿਹੜਾ ਦੀਵਾਲੀ ਦਾ ਬਹੁਤ ਵਧੀਆ ਤਰੀਕੇ ਨਾਲ ਮਨਾਇਆ ਜਾਂਦਾ ਹੈਗਾ। ਹਾਂਜੀ ਹਾਂ ਕਿਉਂਕਿ ਦੀਵਾਲੀ ਤੋਂ ਕਈ ਦਿਨ ਪਹਿਲਾਂ ਜਿਹੜੀ ਘਰਾਂ ਦੀ ਸਫ਼ਾਈ ਹੈਗੀ, ਉਹ ਕੀਤੀ ਜਾਂਦੀ ਹੈਗੀ ਜੀ।
ਹਾਂਜੀ ਸਫ਼ਾਈ ਕੀਤੀ ਜਾਂਦੀ, ਮਤਲਬ ਦੁਸਹਿਰੇ ਤੋਂ ਬਾਅਦ ਲੱਗਦੇ ਹਾਂ ਅਸੀਂ ਵੀ ਇੱਥੇ ਪਿੰਡ ਦੇ ਵਿੱਚ।
ਅੱਛਾ ਜੀ, ਅੱਛਾ ਜੀ ਅੱਛਾ।
ਮਤਲਬਹ ਮੋਸਟਲੀ ਵੀਹ ਦਿਨਾਂ ਦੇ ਵਿੱਚ ਵਿੱਚ-ਵਿੱਚ ਸਾਫ਼ ਸਫ਼ਾਈ ਹੋ ਜਾਂਦੀ ਹੈ ਸਾਰੀ ਹਾਂਜੀ।
ਤੇ ਘਰਾਂ ਦੀਆ ਜਿਹੜੀ ਡੈਕੋਰੇਸ਼ਨ ਹੈਗੀ, ਦੀਵਾਲੀ ਤੋਂ ਪਹਿਲਾਂ ਉਹ ਵੀ ਕੀਤੀ ਕੀਤੀ ਜਾਂਦੀ ਹੈਗੀ। ਕਈ ਲੋਕ ਆਪਣੇ ਘਰਾਂ ਨੂੰ ਜਿਹੜਾ ਕਲਰ ਹੈਗਾ ਉਹ ਵੀ ਕਰਵਾਉਂਦੇ ਨੇ ਹੈਗੇ। ਜਿਹਦੇ ਨਾਲ ਕਿ ਹਾਂਜੀ। ਹਾਂਜੀ-ਹਾਂਜੀ ਮੈਮ ਕਿਉਂਕਿ ਘਰ ਨੇੇ ਜਿਹੜੇ ਹੋਰ ਵੀ ਬਹੁਤ ਸੁੰਦਰ ਨੇ ਕਿਹ ਦਿਸਣ ਲੱਗ ਜਾਂਦੇ ਨੇ ਇਹ
ਹਾਂਜੀ-ਹਾਂਜੀ। ਅਸੀਂ ਮੈਮ ਵੀਹ ਦਿਨ ਪਹਿਲਾਂ ਮੈਂ ਘਰ ਦੀ ਸਫ਼ਾਈ ਸਟਾਰਟ ਕਰ ਦਣੀ ਆ।
ਅੱਛਾ ਜੀ ਅ
ਹਾਂਜੀ ਉਸ ਉਸ ਤੋਂ ਬਾਅਦ ਮੈਡਮ ਜਦੋਂ, ਮਤਲਬ ਮੋਸਟਲੀ ਸੋਲਾਂ ਸਤਾਰਾਂ ਦਿਨਾਂ ਦੇ ਵਿੱਚ-ਵਿੱਚ ਮੈਂ ਕਰ ਦਦੀ ਹਾਂ ਸਾਫ਼, ਸਫ਼ਾਈ। ਹਾਂਜੀ। ਹੈਲੋ
ਹਾਂਜੀ-ਹਾਂਜੀ।
ਹਾਂਜੀ। ਦ ਉਸ ਤੋਂ ਬਾਅਦ ਮੈਡਮ ਘਰ ਦੀ ਡੈਕੋਰੇਸ਼ਨ।
ਅੱਛਾ ਜੀ ਅੱਛਾ ਮਤਲਬ ਕੇ ਅਲੱਗ-ਅਲੱਗ ਤਰ੍ਹਾਂ ਦੇ ਫਲਾਵਰਸ ਦੇ ਨਾਲ ਜਾਂ ਕੁਛ
ਫਲਾਵਰ ਵਗੈਰਾ, ਕੋਈ ਲੜੀਆਂ ਹੋਗਿਆਂ।
ਅੱਛਾ ਜੀ।
ਹਾਂਜੀ ਉਹਦੇ ਨਾਲ ਡੈਕੋਰੇਸ਼ਨ ਕਰਕੇ, ਮਤਲਬ ਜਿਸ ਟ ਜਦੋਂ ਇੱਕ ਦਿਨ ਰਹਿ ਜਾਂਦਾ ਦੀਵਾਲੀ ਦਾ। ਉਸ ਤੋਂ ਫਿਰ ਪਹਿਲਾਂ ਮਾਤਾ ਦੀ ਮਤਲਬ ਮੂਰਤੀ ਵਗੈਰਾ ਲਿਆ ਕੇ
ਅੱਛਾ ਜੀ ਅੱਛਾ।
ਜੀ।
ਜਿੱਦਾਂ ਕਿ ਆਪਾਂ ਕਹਿ ਦੇਨੇ ਆ ਵੀਂ ਕਰੂੰਡੀ ਹੈ ਜਿਹੜੀ
ਹਾਂਜੀ ਕਰੂੰਡੀ ਲਿਆ ਕੇ
ਅੱਛਾ ਜੀ ਅ
ਹਾਂਜੀ।
ਤੇ ਫੇਰ ਓਨੂੰ ਤੁਸੀਂ ਡੈਕੋਰੇਟ ਕਰ ਦੇ ਓ ਅੱਛਾ ਜੀ ਅੱਛਾ। ਪੁਰਾਣੇ ਸਮੇਂ ਦੇ ਵਿੱਚ ਜੇੜੀਆਂ ਘਰੁੰਡੀਆਂ ਸੀ, ਓ ਤਾਂ ਮਿੱਟੀ ਦੀਆਂ ਬਨੀਆਂ ਹੁੰਦੀਆਂ
ਮਿੱਟੀ ਦੀਆਂ ਨਈ ਮੈਮ ਹੁਣ ਮਤਲਬ ਥੋੜੀ ਤਬਦੀਲੀ ਆ ਗਈ। ਹੁਣ ਤਾਂ ਸਟੀਲ ਦੀਆਂ ਹੋ ਗਈਆਂ ਜੀ।
ਅੱਛਾ ਜੀ ਅੱਛਾ, ਹਾਂਜੀ ਹਾਂ ਬਾਜ਼ਾਰ ਦੇ ਵਿੱਚੋਂ ਮਿਲ ਜਾਂਦੇ
ਜੋ ਅਸਲ ਪੂਜਾ ਓ ਮਿੱਟੀ ਦੀ ਐ।
ਅੱਛਾ ਜੀ।
ਹਾਂਜੀ, ਓ ਵੀ ਜ਼ਰੂਰ ਰੱਖਦੀ ਐ ਮੈਂ
ਅੱਛਾ ਜੀ ਅੱਛਾ, ਤੁਸੀਂ ਦੋ ਕਰੁੰਡੀਆਂ
ਹਾਂਜੀ ਮੈਂ ਦੋ ਰੱਖ ਹਾਂਜੀ ਦੋ ਰੱਖਦੀਆ ਮੈਂ, ਇੱਕ ਸਟੀਲ ਦੀ ਹੁੰਦੀ ਐ ਮੈਮ ਇੱਕ ਮਿੱਟੀ ਮਿੱਟੀ ਦੀ ਹੁੰਦੀ ਐ।
ਅੱਛਾ ਜੀ।
ਹਾਂਜੀ ਓਨੂੰ ਡੈਕੋਰੇਟ ਕਰਦੀ ਆ ਮੈ ਮੈਂਮ ਆਪਣੇ ਹੱਥ ਨਾਲ
ਅੱਛਾ ਜੀ ਅੱਛਾ।
ਹਾਂਜੀ।
ਫੇਰ ਤੁਸੀਂ ਕੇੜੇ-ਕੇੜੇ ਕਲਰਾਂ ਦੀ ਵਰਤੋਂ ਕਰਦੇ ਓ ਮੈਮ?
ਕਲਰ ਮੈਮ ਇੱਕ ਤਾਂ ਪਿੰਕ ਕਲਰ ਹੋ ਗਿਆ।
ਹਾਂਜੀ ਹਾਂ।
ਹਾਂਜੀ ਰੈਡ ਹੋ ਗਿਆ, ਗਰੀਨ ਹੋ ਗਿਆ, ਹਾਂਜੀ। ਹਾਂਜੀ ਰੰਗੋਲੀ ਵੀ ਬਣਾਨੀ ਆ ਮੈਮ ਮੈਂ
ਅੱਛਾ ਜੀ ਅੱਛਾ, ਫੇਰ ਤਾਂ ਤੁਆਨੂੰ ਵਦੀਆ ਬਨੋਨਾ ਔਦਾ ਐਗਾ ਮੈਮ।
ਹਾਂਜੀ ਹਾਂ ਵਦੀਆ ਬਨਾਨੀ ਆ ਮੈਮ ਮੈ, ਚਲੋ ਏ ਹੋ ਜਾਂਦਾ ਹੈ ਕੁਛ ਤਾਂ ਵੱਡਾ ਤਿਹਾਰ ਐ ਏਹ। ਏਨੂੰ ਸੈਲੀਬਰੈਟ ਕਰਨਾ ਮੈਨੂੰ ਜਾਦਾ ਵਦੀਆ ਲੱਗਦੈ।
ਹਾਂਜੀ ਹਾਂ।
ਮੈਂ ਜੇੜੇ ਮਿੱਟੀ ਦੇ ਦੀਵੇ ਹੁੰਦੇ ਨੇ ਮੈਮ ਮੈਂ ਓਨਾਂ ਨੂੰ ਵੀ ਡੈਕੋਰੇਟ ਕਰਦੀ ਆਂ ਫੇਰ
ਬਹੁਤ ਵਦੀਆ ਗੱਲ ਐ ਮੈਮ। ਹਾਂਜੀ ਹਾਂ ਮੈਮ ਨਈ ਤਾਂ ਲੋਕ ਸਿੰਪਲ ਹੀ ਦੀਵੇ ਲੋਦੇ ਨੇ ਗੇ ਆਪਣੇ ਤਾਂ ਮੋਸਟਲੀ।
ਹਾਂਜੀ ਮੈਂ ਡੈਕੋਰੇਟ ਕਰਦੀ ਆ ਮੈਮ ਮੇਰੇ ਬੱਚਿਆਂ ਨੂੰ ਵੀ ਸ਼ੌਂਕ ਐ ਜੀ ਡੈਕੋਰੇਟ ਕਰਨ ਦਾ।
ਅੱਛਾ ਜੀ ਹਾਂ ਬੱਚਿਆਂ ਲਈ ਤਾਂ ਏ ਬੋਹਤ ਵਦੀਆ ਤਿਹਾਰ ਹੁੰਦਾ ਐਗਾ।
ਹਾਂਜੀ।
ਕਿਓਕਿ ਓਨਾਂ ਨੂੰ ਏਦਾਂ ਹੁੰਦਾ ਹੈਗਾ ਵੀ ਅਸੀਂ ਪਟਾਕੇ
ਅਦਾਰ ਕਾਰਡ ਏ ਜੀ, ਹਾਂਜੀ।
ਹਾਂਜੀ, ਨਈ ਵਦੀਆ ਗੱਲ ਹੈ ਮੈਮ। ਤੇ ਫੇਰ ਤੁਸੀਂ ਦੀਵਾਲੀ ਵਾਲੇ ਦਿਨ ਕੀ-ਕੀ ਕਰਦੇ ਓ ਗੇ?
ਦੀਵਾਲੀ ਵਾਲੇ ਦਿਨ ਮੈਡਮ ਮੈਂ, ਮਤਲਬ ਜਿਵੇਂ ਸਵੇਰ ਟਾਈਮ ਤਾ ਸਾਰਾ ਡੈਕੋਰੇਟ ਕਰਕੇ ਆਪਣਾ ਤਿਆਰ ਕਰ ਦਨੀ ਆ, ਓਸ ਤੋਂ ਬਾਅਦ ਮੈਮ ਬੱਚੇਆਂ ਵਾਸਤੇ ਖਾਣ ਵਾਸਤੇ ਬਨਾਨੀ ਆ। ਕੋਈ ਪਕੌੜੇ ਵਗੈਰਾ ਹੋ ਗੇ।
ਹਾਂਜੀ ਹਾਂ।
ਹਾਂਜੀ ਕੋਈ ਮੱਠੀਆਂ ਹੋ ਗਈਆਂ, ਪਿੰਡ ਦੇ ਵਿੱਚ ਏ ਰਿਵਾਜ਼ ਮੱਠੀਆਂ ਬਨਦੀਆਂ ਨੇ, ਹਾਂਜੀ। ਹਾਂਜੀ, ਮੈਂ ਮੱਠੀਆਂ ਬਨਾਨੀ ਆ।
ਹਾਂਜੀ।
ਹਾਂਜੀ ਚਾਵਲ ਬਣਦੇ ਨੇ ਜੀ, ਪਰਸ਼ਾਦ ਬਣਦਾ ਐ।
ਅੱਛਾ ਜੀ ਅੱਛਾ, ਫੇਰ ਤਾਂ ਕਾਫੀ ਕੁਸ਼ ਬਨਦੈ ਮੈਮ। ਅੱਜ ਕੱਲ ਤਾਂ ਲੋਕ ਨਵੀਂ ਤੋਂ ਨਵੀਂ ਡਿਸ਼ ਏ ਜੇੜੀ ਉ ਬਣਾਉਂਦੇ ਨੇ ਦੀਵਾਲੀ ਵਾਲੇ ਦਿਨ।
ਜੀ।
ਤੇ ਬੱਚਿਆਂ ਨੂੰ ਵੀ ਚਾ ਹੁੰਦੈ ਕੇ ਅਸੀਂ ਨਵੀਆਂ ਤੋਂ ਨਵੀਆਂ ਚੀਜ਼ਾਂ ਨੂੰ ਟੇਸਟ ਕਰੀਏ।
ਖਵਾਂਗੇ।
ਹਾਂਜੀ ਹਾਂ ਏ ਤਾਂ ਤੁਹਾਡੀ ਗੱਲ ਬੋਤ ਸਈ ਏ ਮੈਮ, ਰਾਤ ਦੇ ਸਮੇਂ ਜੇੜਾ ਬਾਦ ਵਾਤਾਵਰਨ ਹੈਗਾ ਉ ਬੋਤ ਜਾਦਾ ਸੋਣਾ ਲੱਗਦਾ ਹੈਗਾ।
ਬੋਤ ਵਧੀਆ ਲਗਦਾ ਮੈਮ ਰਾਤ ਨੂੰ ਜਦੋਂ ਦੇਖਦੇ ਆ ਨਾ-
ਹਾਂਜੀ ਕਿਉਂਕਿ ਅਲੱਗ-ਅਲੱਗ ਸਾਈਡ ਤੋਂ ਪਟਾਕੇ ਆਸ- ਵਾਜ਼ੀਆਂ ਦੀਆਂ ਆਵਾਜ਼ਾਂ ਆਉਂਦੀਆਂ ਨੇ-
ਬਾਕੀ ਦੀਵਿਆਂ ਨਾਲ ਵੀ ਮੈਮ ਬੋਤ ਡੈਕੋਰੇਸ਼ਨ ਹੋ ਜਾਂਦੀ ਐ। ਉਦੇ ਨਾਲ ਵੀ ਏ ਲੱਗਦਾ ਵੀ ਸਾਰੀ ਧਰਤੀ ਬੋਤ ਜਗਮਗਾ ਰਹੀ ਐ।
ਹਾਂਜੀ ਮੈਮ ਏ ਤਾਂ ਗੱਲ ਬਹੁਤ ਸਈ ਹੈਗੀ। ਏਸ ਦਿਨ ਮੈਮ ਜੇੜੇ ਰਾਮ ਚੰਦਰ ਸ ਸੀ ਉ ਚੌਦਾਂ ਸਾਲਾਂ ਦਾ ਬਨਵਾਸ ਕੱਟ ਕੇ
ਚੌਦਾਂ ਸਾਲ ਦਾ ਬਨਵਾਸ ਕੱਟ ਕੇ ਅਯੋਧਿਆ ਵਾਪਿਸ ਆਏ ਸੀ ਜੀ।
ਹਾਂਜੀ ਹਾਂ, ਪਰ ਏਦਾ ਜੇੜਾ ਦੂਸਰਾ ਸੰਬੰਧ ਹੈਗਾ ਉ ਸਿੱਖ- ਸ ਇਤਿਹਾਸ ਨਾਲ ਵੀ ਜੋੜਿਆ ਜਾਂਦਾ ਹੈਗਾ।
ਹਾਂਜੀ।
ਜਿਵੇਂ ਸਿੱਖਾਂ ਦੇ ਛੇਵੇਂ ਗੁਰੂ ਹਰ ਗੋਬਿੰਦ ਸਿੰਘ ਜੀ ਉ ਵੀ ਗਵਾਲੀਅਰ ਦੇ ਕਿਲੇ ਵਿੱਚ ਚੋ ਹੀ ਰਿਹਾ ਹੋਏ ਸੀਗੇ।
ਹਾਂਜੀ-ਹਾਂਜੀ।
ਤੇ ਉਨਾਂ ਨੇ ਆਪਣੇ ਨਾਲ ਜੇੜੇ ਬਵੰਜਾ ਕੈਦੀ ਸੀਗੇ- ਰਾਜੇ ਉਨਾਂ ਨੂੰ ਵੀ ਰਿਹਾ ਕਰਵਾਇਆ ਸੀਗਾ।
ਅੱਛਾ ਜੀ।
ਹਾਂ, ਕਿਉਂਕਿ ਤਾਂ ਹੀ ਤਾਂ ਦੀਵਾਲੀ ਦਾ ਤਿਉਹਾਰ ਏ ਜੇੜਾ ਅੰਮ੍ਰਿਤਸਰ ਦੇ ਵਿੱਚ ਬਹੁਤ ਜਾਦਾ ਧੂਮ ਧਾਮ ਨਾਲ ਮਨਾਇਆ ਜਾਂਦੈ।
ਖਾਨੀ ਹੁੰਦੀ ਏ ਜੀ।
ਹਾਂਜੀ-ਹਾਂਜੀ ਕਿਉਂਕਿ ਬੋਹਤ ਸਾਰੇ ਲੋਕ ਨੇ ਜੇੜੇ- ਉੱਥੇ ਦੀਵਾਲੀ ਦੇਖਣ ਜਾਂਦੇ ਨੇਗੇ।
ਸਪੈਸ਼ਲ ਜਾਂਦੇ ਨੇ ਜੀ।
ਹਾਂਜੀ-ਹਾਂਜੀ ਮੈਮ ਕਿਉਂਕਿ ਉਨਾਂ ਲਈ ਏ ਤਿਉਹਾਰ ਬਹੁਤ ਬਹੁਤ ਵਧੀਆ ਲੱਗਦਾ ਹੈਗਾ। ਉੱਥੇ ਪਰ ਏ ਹੈ ਵੀ ਦਰਬਾਰ ਸਾਹਿਬ ਦਾ ਨਜ਼ਾਰਾ ਜੇੜਾ ਬੋਤ-
ਬੋਤ, ਹਾਂਜੀ ੳ ਦੇਖਣਜੋਗ ਹੁੰਦਾ ਮੈਮ।
ਹਾਂਜੀ-ਹਾਂਜੀ। ਕਿਉਂਕਿ ਦੂਜਿਆਂ ਦੇ ਨਾਲ ਆਪਣੇ ਪਰਿਵਾਰ ਦੇ ਫੈਮਿਲੀ ਮੈਂਮ-
ਤੁਸੀਂ, ਤੁਸੀਂ ਗਏ ੳਂ ਕਦੇ?
ਨਈ ਮੈਮ ਅਸੀਂ ਦੀਵਾਲੀ ਦੇ ਟਾਈਮ ਤਾਂ ਨੀ ਕਦੇ ਵੀ ਗਏ ਹੈਗੇ ਦੇਖਣ-
ਹਾਂਜੀ।
ਅਸੀਂ ਤਾਂ ਮੈਮ ਘਰ ਦੇ ਵਿੱਚ ਹੀ ਸੈਲੀਬ੍ਰੇਟ ਕਰ ਦਿਆਂਗੇ ਆਪਣੀ ਦੀਵਾਲੀ-
ਅੱਛਾ ਜੀ-
ਹਾਂਜੀ ਹਾਂ। ਕਿਉਂਕਿ ਇਨਾ ਟਾਈਮ ਈ ਨੀ ਹੁੰਦਾ ਕਿ ਆਪਾਂ ਆਪਣਾ ਘਰ ਛੱਡ ਕੇ ਚੱਲ ਜਾਈਏ ਉੱਥੇ ਦੇਖਣ ਦੇ ਲਈ।
ਹਾਂਜੀ।
ਬਾਕੀ ਐਵੇਂ ਹੁੰਦੈ ਕੀ ਚਲੋ ਆਪਾਂ ਆਪਨੇ ਆਲੇ ਦੁਆਲੇ ਦੇਆਂ ਨਾਲ ਹੀ, ਤਿਹਾਰ ਮਨਾਈਏ ਆਪਨਾ।
ਹਾਂਜੀ-ਹਾਂਜੀ, ਆਪਨੇ ਬੱਚੇਆਂ ਦੇ ਵਿੱਚ ਜਾਦਾ ਹਾਂਜੀ ਮਨਾਨਾ ਬਹੁ ਵਦੀਆ ਲੱਗਦਾ।
ਹਾਂਜੀ-ਹਾਂਜੀ, ਜੇ ਹੁਨ ਆਪਾਂ ਅੰਮਰਤਸ ਸਰ ਦੀ ਦਵਾਲੀ ਦੇਖਨ ਜਾਂਨੇ ਆਂ ਤਾਂ ਆਪਾਂ ਆਪਨੇ ਬੱਚੇਆਂ ਨੂੰ ਨੀ ਲੈ ਕੇ ਜਾ ਸਕਦੇ ਜੀ।
ਹਾਂਜੀ ਪਰ ਇੱਕ ਗੱਲ ਗਲਤ ਏ ਵੀ ਐ ਮੈਮ ਇਸ ਦਿਨ ਲੋਕ ਨਾ ਸ਼ਰਾਬ ਬੋਤ ਪੀਂਦੇ ਨੇ।
ਹਾਂਜੀ ਹਾਂ
ਹੂੰ, ਏ ਤਿਉਹਾਰ ਨਾ ਮਤ ਹਾਂ ਤਿਉਹਾਰ ਖ਼ਰਾਬ ਕਰ ਦਿੰਦੇ ਨੇ ਮਤਲਬ ਏਹੇ
ਹਾਂਜੀ ਹਾਂ।
ਹਾਂਜੀ ਕਿਓਂ ਕੋ ਪਤਾ ਕੀ ਕੀ ਐ ਬੱਚੇਆਂ ਨੂੰ ਕਿੱਥੇ ਤਾਂ ਖੁਸ਼ੀ ਹੋਨੀ ਵੀ ਅੱਜ ਦੀਵਾਲੀ ਐ ਅਸੀਂ ਏ ਚੀਜ਼ ਖਾਵਾਂਗੇ ਜਦੋ ਸਾਡੇ ਪਾਪਾ ਆਨਗੇ। ਓ ਸ਼ਰਾਬ ਪੀ ਕੇ ਆਂਦੇ ਨੇ।
ਤਾਂ ਏ ਗੱਲ ਬੋਤ ਬੁਰੀ ਲੱਗਦੀ ਐ ਮੈਮ।
ਓ ਆਪਨਾ ਸਾਰਾ ਤਿਹਾਰ ਖ਼ਰਾਬ ਕਰ ਦਿੰਦੇ ਨੇ। ਆਪਨੇ ਬੱਚੇਆਂ ਦਾ ਵੀ ਖ਼ਰਾਬ ਕਰਦੇ ਨੇ ਆਪਨਾ ਤਾਂ ਕਰਦੀ ਨੇ। ਹਾਂਜੀ।
ਕਿਓਂਕਿ ਇਸ ਤਿਉਹਾਰ ਨੂੰ ਆਪਾਂ ਨੂੰ ਬਹੋਤ ਵਦੀਆ ਢੰਗ ਨਾਲ ਮਨੌਨਾ ਚਾਈਦਾ ਗਾ।
ਹਾਂਜੀ
ਕਿਓਂਕਿ ਏ ਤਿਹਾਰ ਖ਼ੁਸ਼ੀ ਅਤੇ ਜਿੱਤ ਦਾ ਪ੍ਰਤੀਕ ਹੈਗਾ ਆਪਨੇ ਲਈ।
ਠੀਕ ਐ ਪਰ ਆਪਨੇ ਈ ਲੋਕ ਖ਼ਰਾਬ ਕਰ ਦਿੰਦੇ ਨੇ ਜੀ ਏਨੂੰ।
ਹਾਂਜੀ ਮੈਮ ਹਾਂਜੀ ਏ ਤਾਂ ਗੱਲ ਸਈ ਐ ਗੀ।
ਹਾਂਜੀ
ਏ ਤਾਂ ਬੋਤ ਐ ਏਸੇ ਲਈ ਕੈਂਨੇ ਆਂ ਵੀ ਕੇ ਪੰਜਾਬ ਦੇ ਲੋਕਾਂ ਨੂੰ ਲਾਲੋ ਜਾਂ ਆਪਾਂ ਨੂੰ ਏ ਤਿਹਾਰ ਨੂੰ ਬੋਤ ਵਦੀਆ ਤਰੀ
ਮਨਾਨਾ ਚਾਈਦਾ ਐ ਹਾਂਜੀ ਜੋ ਵੀ ਐ, ਮਤਲਬ ਵਦੀਆ ਆਪਨੇ ਪਰਿਵਾਰ ਦੇ ਵਿੱਚ ਵਿੱਚ ਬੈ ਕੇ ਵਦੀਆ ਤੰਦਰੁਸਤੀ ਨਾਲ ਮਨਾਨਾ ਚਾਈਦਾ ਆਪਨਾ।
ਹਾਂਜੀ, ਕਿਓਂਕਿ ਬੋਤ ਸਾ ਸਾਰੇ ਲੋਕ ਨੇ ਗੇ ਜੇੜੇ ਓ ਇੱਕ ਦੂਜੇ ਨੂੰ ਗਿਫਟ ਵੀ ਦਿੰਦੇ ਨੇ ਗੇ ਏਸ ਤਿਹਾਰ ਤੇ।
ਹਾਂਜੀ
ਕਿਓਂਕਿ ਜਿਵੇਂ ਕੇ ਬਿਜਨਸਮੈਨ ਹੋਗੇ, ਟੀਚਰਸ ਹੋਗੇ
ਹਾਂਜੀ-ਹਾਂਜੀ
ਕਈ ਵਾਰ ਲੋਕ ਗਰੀਬ ਬੱਚਿਆਂ ਨੂੰ ਵੀ ਦਾਨ ਬਹੋਤ ਜਾਦਾ ਕਰਦੇ ਨੇ।
ਕੋਈ ਮਿਠਾਈ ਵਗੈਰਾ ਵੀ ਦਿੰ ਦਿੰਦੇ ਨੇ ਪਟਾਕੇ ਵਗੈਰਾ ਵੀ ਦਿੰਦੇ ਨੇ, ਹਾਂਜੀ।
ਵਦੀਆ ਗੱਲ ਹੈਗੀ। ਲੋਕਾਂ ਨੂੰ ਸ਼ਰਾਬ ਪੀਨ ਦੀ ਬਜਾਏ ਨਾ ਕੇ ਦਾਨ ਕਰਨਾ ਚਾਈਦਾ ਬੱ ਬੱਚੇਆਂ ਨੂੰ ਕਿਓਂਕਿ ਓਨਾਂ ਨੂੰ ਵੀ ਖੁਸ਼ੀ ਮਿਲੂਗੀ।
ਜੀ ਓ ਵੀ ਆਪਨੇ ਨਾ ਓ ਆਪਨੇ ਨਾਲ ਤਿਹਾਰ ਮਨਾ ਸਕਨਗੇ ਜੀ ਆਪਨੀ ਖੁਸ਼ੀ ਚ ਸ਼ਾਮਲ ਹੋ ਜਨਗੇ।
ਹਾਂਜੀ-ਹਾਂਜੀ।
ਹਾਂ
ਹਾਂਜੀ ਮੈਮ ਏ ਤਾਂ ਗੱਲ ਹੈਗੀ ਏ।
ਚਲੋ ਮੈਮ ਨੈਕਸਟ ਕੋਲ ਤੇ ਗੱਲ ਕਰਦੇ ਆ।
ਹਾਂਜੀ-ਹਾਂਜੀ ਠੀਕ ਐ ਮੈਮ ਓਕੇ।